ਹੈਲੋ।
ਹੈਲੋ ਹੈਲੋ ਹੈਲੋ ਸ ਸ੍ਰੀ ਕਾਲ ਜੀ ਹੈਲ
ਮੈਮ ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਜੀ ਬਹੁਤ ਹਾਂਜੀ, ਬਹੁਤ ਘੱਟ। ਆ ਰੀਏ।
ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ ਹੈਲੋ ਥੋੜ੍ਹਾ ਉੱਚੀ ਬੋਲੋ।
ਹੁਣ ਆ ਰਹੀ ਆ ਮਮ ਮੇਰੀ ਆਵਾਜ਼।
ਬਹੁਤ ਘੱਟ ਆ ਰਹੀ ਹੈ ਤੁਹਾਡੀ ਆਵਾਜ਼ ਥੋੜਾ ਉੱਚੀ ਬੋਲੋ।
ਮੈਡਮ ਥੋਡੀ ਵੀ ਆਵਾਜ਼ ਬਹੁਤ ਹੀ ਘੱਟ ਆ ਰਹੀ ਏ ਪਤਾ ਨੀ ਕੀ ਗੱਲ ਏ।
ਹਾਂਜੀ ਹਾਂਜੀ ਤੁਸੀਂ ਓਰ ਸੁਣਾਓ ਕਿੱਦਾਂ ਠੀਕ ਠਾਕ ਓ
ਹਾਂਜੀ ਵਧੀਆ ਜੀ। ਤੁਸੀਂ ਦੱਸੋ ਕੀ ਹਾਲ ਨੇ ਥੋਡੇ?
ਹਾਂਜੀ-ਹਾਂਜੀ ਵਧੀਆ ਅੱਜ ਦਾ ਸਾਡਾ ਵਿਸ਼ਾ ਹੈਗਾ ਵਾ ਕੀ ਫੂਡ ਜਿਸ ਤਰ੍ਹਾਂ ਬਾਹਰ ਦਾ ਖਾਂਦੇ ਆ ਲੋਕੀ
ਹਾਂਜੀ ਮੈਡਮ
ਹਾਂਜੀ ਉਹ ਫੂਡ ਤੁਹਾਨੂੰ ਲੱਗਦਾ ਵਾ ਕਿ ਓ ਬਾਹਰ ਦਾ ਖਾਣਾ ਪੀਣਾ ਅ ਸਹੀ ਹੈਗਾ ਜਾਂ ਨਹੀਂ
ਨਹੀਂ ਮੈਡਮ ਇਹ ਐ ਨਾ ਵੀ ਜਿਹੜਾ ਆਪਾਂ ਬਾਹਰ ਦਾ ਖਾਣਾ ਖਾਂਦੇ ਆਂ ਉਹ ਸ ਸੈਹਤ ਵਾਸਤੇ ਹਾਨੀਕਾਰਕ ਏ ਪਰ ਆਪਾਂ ਖਾ ਲੈਂਦੇ ਹਾਂ ਜੀਭ ਦੇ ਟੈਸਟ ਦੇ ਵਾਸਤੇ ਬਸ
ਹਾਂਜੀ ਲੋਕੀ ਜੀਭ ਦੇ ਟੇਸਟ ਵਾਸਤੇ ਹੀ ਖਾਂਦੇ ਆ ਪਰ ਉਹਦਾ ਫਾਇਦਾ ਕੋਈ ਨੀ ਹੈਗਾ
ਕੋਈ ਹੈ ਨੀ ਗਾ ਨੁਕਸਾਨ ਹੁੰਦੇ ਪਰ ਬਹੁਤ ਨੇ ਪਰ ਫ਼ਾਇਦਾ ਹੁੰਦਾ ਕੁਛ ਵੀ ਨੀ ਗਾ
ਹਾਂਜੀ ਬਾਹਰ ਦਾ ਖਾਣਾ ਖਾਣਾ ਤੁਹਾਨੂੰ ਪਤਾ ਲੋਕੀ ਅੱਜ ਕੱਲ ਜ਼ਿਆਦਾ ਪਸੰਦ ਕਰਦੇ ਆ ਮੋਮੋਸ ਹੋ ਗਏ ਚਾਂ ਹਾਂ ਫਰੈਂਚ ਫਰਾਈਸ ਹੋ ਗਏ ਤੇ ਪਰ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਦੇ ਨਾਲ ਮੋਟਾਪਾ ਹੀ ਵੱਧਦਾ ਵਾ
ਹਾਂਜੀ ਹਾ ਲੈ ਕੇ ਬਹਿ ਗੇ ਆਂ ਜੀ ਆਪਣੇ ਪੁਰਾਣੇ ਖਾਣੇ ਨੂੰ ਤੇ ਹੁਣ ਲੋਕ ਕਾਂ ਨੂੰ ਬੱਚਿਆਂ ਨੂੰ ਇਹੀ ਪਸੰਦ ਹੈ, ਬੱਚੇ-ਬੱਚੇ ਕੀ ਮੈਡਮ ਹੁਣ ਤਾਂ ਦੇਖਦੇ ਆ ਕਈ ਵਾਰੀ ਅ ਆਪਾਂ ਨਾ ਰੇੜੀਆਂ ਤੇ ਖੜੇ ਦੇਖਦੇ ਹਾਂ ਕਈ ਵਾਰੀ ਬਜ਼ੁਰਗ ਵੀ ਇਹੀ ਚੀਜ਼ਾਂ ਖਾ ਰਹੇ ਨੇ।
ਹਾਂਜੀ
ਤੇ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਇਹ ਕੋਈ ਵਧੀਆ ਚੀਜ਼ਾਂ ਨੀ ਹੈਗੀਆਂ ਖਾਣ ਆਲੀਆਂ ਪਰ ਫੇਰ ਵੀ ਦੇਖੋ ਬਜ਼ੁਰਗ ਖਾ ਰਹੇ ਨੇ ਬਜ਼ੁਰਗ ਖਾ ਰਹੇ ਨੇ ਤੇ ਆਪਾਂ ਬੱਚੇ ਨੂੰ ਕੀ ਕਹਿ ਸਕਦੇ ਹਾਂ।
ਹਾਂਜੀ ਇਹਦੇ ਨਾਲ ਫੇਰ ਇਹੀ ਆ ਕਿ ਬਿਮਾਰੀਆਂ ਲੱਗਣੀਆਂ ਸਰੀਰ ਨੂੰ ਜਿੱਦਾਂ ਹਨਾ। ਬਿਮਾਰੀਆਂ ਲੱਗਣੀਆਂ ਵਾ ਜਿੱਦਾਂ ਉਹਨਾਂ ਦਾ ਮੋਟਾਪਾ ਵੱਧ ਗਿਆ ਸ਼ੂਗਰ ਦਿਲ ਦੀਆਂ ਬਿਮਾਰੀਆਂ ਕਿੰਨੀਆਂ ਲੱਗਦੀਆਂ ਵਾ।
ਆਪਾਂ ਪਹਿਲਾਂ ਜੀਭ ਦੇ ਸਵਾਦ ਵਾਸਤੇ ਆਪਾ ਕੁਛ ਵੀ ਖਾ ਲੈਨੇ ਹਾ। ਤੇ ਉਸ ਤੋਂ ਬਾਦ ਜਦੋਂ ਆਪਣਾ ਸਰੀਰ ਜਿਹੜਾ ਹੈ ਉਹ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ ਫੇਰ ਆਪਾਂ ਡਾਕਟਰਾਂ ਕੋਲ ਭੱਜੇ ਫਿਰਦੇ ਆ। ਫੇਰ ਜਿਹੜੀ ਆਪਣੀ ਮਿਹਨਤ ਦੀ ਕਮਾਈ ਹੁੰਦੀ ਹੈ ਉਹ ਆਪਾਂ ਡਾਕਟਰਾਂ ਨੂੰ ਡਾਕਟਰਸ ਨੂੰ ਦਿੰਦੇ ਆ ਬ ਜੀ ਆਹਲੋ ਜੀ ਮੈਨੂੰ ਠੀਕ ਕਰ ਦੋ ਮੇਰਾ ਮੋਟਾਪਾ ਵੱਧ ਆ ਮੈਨੂੰ ਪਤਲਾ ਕਰਦੋ ਮਨ ਮੇਰਾ ਜੀ ਹਾਰਟ ਟਰਾਂਸ
ਹਾਂਜੀ ਪਹਿਲਾਂ ਲੋਕੀ ਖਾਣ ਪੀਣ ਦਾ ਧਿਆਨ ਨਹੀਂ ਰੱਖਦੇ ਬਾਅਦ ਵਿੱਚ ਫਿਰ ਡਾਕਟਰਾਂ ਕੋਲ
ਹਾਂ ਡਾਕਟਰਾਂ ਕੋਲ ਪੈਸੇ ਠਕਾਉਣੇ ਪੈਂਦੇ ਨੇ ਜੀ।
ਹਾਂਜੀ ਇਹ ਫਾਸਟ ਫੂਡ ਜਾਦਾ ਖਾਣਾ ਨੀ ਚਾਹੀਦਾ ਹਨਾ ਬਹੁਤ
ਹਾਂਜੀ ਸਹੀ ਗੱਲ ਹੈ ਜੀ ਨਹੀਂ ਬਿਲਕੁਲ ਖ਼ਰਾਬ ਕਰਦਾ ਜੀ।
ਹਾਂਜੀ ਸਾਨੂੰ ਜਿੱਦਾਂ ਘਰ ਦਾ ਖਾਣਾ ਖਾਣਾ ਚਾਹੀਦਾ ਵਾ ਜਿੱਦਾਂ ਦੁੱਧ, ਦਹੀ। ਦਾਲ। ਸਬਜ਼ੀਆਂ ਹੋ ਗਈਆਂ ਹਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਲੱਸੀ ਬਣਾ ਕੇ ਪੀ ਲੀ।
ਖਾਣਾ ਖਾਣਾ ਚਾਹੀਦਾ ਜੀ ਘਰ ਦਾ ਦੁੱਧ ਪੀਓ, ਦਹੀਂ ਖਾਓ, ਪਨੀਰ ਖਾਓ। ਹੁਣ ਤਾ ਜੀ ਪਨੀਰ ਦਾ ਵੀ ਬੜਾ ਬੁਰਾ ਹਾਲ ਹੋਇਆ ਪਿਆ ਵੀ ਜੇ ਆਪਾਂ ਮਾਰਕੀਟ ਤੋਂ ਪਨੀਰ ਲੈ ਕੇ ਆਈਏ ਤੇ ਪਨੀਰ ਦਾ ਕੋਈ ਭਰੋਸਾ ਹੈ ਨੀ ਹੈਗਾ ਵੀ ਪਨੀਰ ਸਹੀ ਹੈਗਾ ਕਿ ਗਲਤ ਹੈਗਾ।
ਹਾਂਜੀ-ਹਾਂਜੀ ਉਹਦੇ ਵਿੱਚ ਵੀ ਇੰਨੀ ਮਿਲਾਵਟ ਹੋਈ ਹੁੰਦੀ ਆ।
ਹਾਂਜੀ ਤੁਸੀਂ ਮੈਡਮ ਵੈਸੇ ਪਿੰਡ ਤੋਂ ਬਿਲੋਂਗ ਕਰਦੇ ਹੋ ਕੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ।
ਹਾਂਜੀ ਜਿਸ ਤਰ੍ਹਾਂ ਅ ਪਿੰਡਾਂ ਵਿੱਚ ਤੇ ਚਲੋ ਫੂਡ ਘੱਟ ਮਿਲਦਾ ਇਹ ਚੀਜ਼ਾਂ ਬਾਹਰ ਦਾ ਖਾਣਾ ਘੱ ਘੱਟ ਮਿਲਦਾ ਵਾ ਸ਼ਹਿਰਾਂ ਵਿੱਚ ਤੇ ਜਗ੍ਹਾ-ਜਗ੍ਹਾ ਤੇ ਰੇਹੜੀਆਂ ਲੱਗੀਆਂ।
ਇ ਤੋਂ ਪਰਿਆ ਪਿਆ ਬਿਲਕੁਲ ਸ਼ਹਿਰ ਤਾਂ।
ਹਾਂਜੀ
ਆਪਾਂ ਜੇ ਕਦੇ ਸ਼ਹਿਰ ਨੂੰ ਜਾਈ ਦਾ ਤਾਂ ਦੇ ਖੀ ਦਾ ਏ ਸ਼ਾਮ ਨੂੰ, ਸਵੇਰੇ ਨੂੰ, ਦੁਪਹਿਰ ਨੂੰ ਜਦੋਂ ਮਰਜ਼ੀ ਦੇਖ ਲਓ ਇਹਨਾਂ ਦੀਆਂ ਰੇੜੀਆਂ ਤੇ ਭੀੜ ਹੀ ਲੱਗੀ ਰਹਿੰਦੀ ਐ।
ਹਾਂ ਹਾਂਜੀ-ਹਾਂਜੀ ਲੋਕਾਂ ਦੀਆਂ ਰੇੜੀਆਂ ਤੇ ਪੀੜ ਲੱਗੀ ਬਸ ਲੋਕੀ ਖਾਈ ਜਾਂਦੇ ਆ ਗੰਦ ਮੰਦ ਹੀ ਨਹੀਂ ਦੇਖਦੇ ਵੀ ਉਹਨਾਂ ਨੇ ਸਫਾਈ ਨਾਲ ਵੀ ਉਸ ਚੀਜ਼ ਨੂੰ ਬਣਾਇਆ ਵਾ ਤੇ ਜਾਂ ਗੰਦੇ
ਆ ਉਹੀ ਇਨਾ ਮੈਡਮ ਜਿਵੇਂ ਕੋਈ ਵੀ ਚੀਜ਼ ਆਪਾ ਜਿਵੇਂ ਘਰੇ ਆਪਾਂ ਕੁਛ ਵੀ ਚੀਜ਼ ਬਣਾਈਦਾ ਤੇ ਆਪਾਂ ਇੱਕ ਵਾਰੀ ਤੇਲ ਨੂੰ ਵਰਤੀਦਾ ਹੱਦ ਵੱਧ, ਵੱਧ ਤੋਂ ਵੱਧ ਅੱਪ ਭਾਜੀ ਨੂੰ ਵਰਤੀ ਤੇ ਦੋ ਵਾਰੀ ਵਰਤੀਦਾ ਬਸ ਉਸ ਤੋਂ ਬਾਅਦ ਆਪਾਂ ਪਸ਼ੂ ਨੂੰ ਪਾ ਦਈਦਾ ਉਹਨਾਂ ਦੇ ਕੋਲ ਪਤਾ ਨਹੀਂ ਜਦੋਂ ਜੇ ਜੇ ਜਿਹੜੇ ਤੇਲ ਚ ਉਹ ਫਰਾਈ ਕਰਦੇ ਨੇ ਉਹ ਕਦੋਂ-ਕਦੋਂ ਦਾ ਉਹ ਯੂਜ ਕਰਦੇ ਰਹਿੰਦੇ ਨੇ ਹਨਾ।
ਹਾਂਜੀ ਉਹ ਬਸ ਗੰਦੇ ਹੱਥਾਂ ਨਾਲ ਗੰਦੇ ਪਾਣੀ ਵਿੱਚ ਸਬਜ਼ੀਆ
ਹਾਂ ਬਸ ਉਹੀ ਹੈਗਾ ਵੀ ਇੱਕ ਵਾਰੀ ਜਿਹੜੀ ਬਾਲਟੀ ਚ ਪਾਣੀ ਲੈ ਉਹਦੇ ਚੋਂ ਵੀ ਬਾਰੀ ਵਾਰੀ ਵਾਰੀ ਚਲੋ ਸਬਜੀਆਂ ਧੋਈ ਗਏ, ਧੋਈ ਗਏ।
ਹਾਂਜੀ-ਹਾਂਜੀ ਉਹ ਖਾਣਾ ਹਾਡੀ ਸਿਹਤ ਲਈ ਬਿਲਕੁਲ ਵੀ ਠੀਕ ਨੀ ਹੈਗਾ। ਉਹ ਤੇ ਬਹੁਤ ਜਾਦਾ ਨੁਕਸਾਨ ਕਰ ਦਿੰਦਾ। ਬੱਚੇ ਆ ਬਸ ਬੱਚੇ ਵੀ ਉਹੀ ਚੀਜ਼ਾਂ ਗਾਣਾ ਪਸੰਦ ਕਰਦੇ ਆ, ਬੱਚਿਆਂ ਨੂੰ ਇਹ ਹੁੰਦਾ ਵਾ ਕਿ, ਸਾਨੂੰ ਮੈਗੀ ਬਣਾ ਦੋ ਅਸੀਂ ਮੈਗੀ ਖਾਣੀ ਐ। ਹਾਂਜੀ,
ਹੁਣ ਤਾਂ ਮੈਮ ਜਿਵੇਂ, ਤੁਸੀਂ ਆਪ ਵੀ ਦੇਖਿਆ ਹੋਣਾ ਆਪਣੇ ਬਜ਼ੁਰਗ ਜਿਵੇਂ ਪਹਿਲੇ ਦੇ ਸੀਗੇ ਦੁੱਧ ਦਲੀ ਆ ਖਾਂਦੇ ਹੁੰਦੇ ਸੀਗੇ ਹਨਾ।
ਹਾਂਜੀ-ਹਾਂਜੀ,
ਤੇ ਹੁਣ ਦੇ ਬੱਚਿਆਂ ਨੂੰ ਤਾਂ ਇਹ ਚੀਜ਼ਾਂ ਖਾਣੀਆਂ ਬਿਲਕੁਲ ਪਸੰਦ ਹੀ, ਹੁਣ ਦੇ ਬੱਚੇ ਤਾ ਮੈਡਮ ਦੁੱਧ ਵੀ ਨਹੀਂ ਪੀਂਦੇ ਘਰੇ,
ਹਾਂਜੀ-ਹਾਂਜੀ-ਹਾਂਜੀ, ਦੁੱਧ ਨੀ ਪੀਣ ਦੇ ਬਸ ਬਾਹਰ ਦੀਆਂ ਚੀਜ਼ਾਂ। ਹਾਂ ਬਾਈ ਬੱਚਿਆਂ ਦਾ ਜ਼ਿਆਦਾ ਧਿਆਨ ਵਾ ਬਸ ਉਹਦੇ ਸਾਡੇ ਸਰੀਰ ਦੇ ਵਿੱਚ, ਉਹ ਕਿੰਨੀ ਫਿਰ ਜਲਣ ਹੁੰਦੀ ਆ, ਤੇ ਉਹ ਕਿੰਨਾ ਸਾਡੇ ਸਰੀਰ ਨੂੰ ਪੀਣ ਦੇ ਨਾਲ ਵਾਰਤਾ,
ਬੱਚੇ ਤਾਂ ਅੱਜ-ਕੱਲ ਮੈਡਮ ਇਹੀ ਕਹਿੰਦੇ ਨੇ ਜੀ ਸਾਨੂੰ ਕੁਰਕਰੇ ਦੇ ਦੋ ਜਿਪਸ ਦੇ ਦੋ ਬਰਗਰ ਲੈ ਦੋ ਮੋਮੋਜ਼ ਲਿਆ। ਹਨਾ, ਮੈਂ ਕੀ ਲਿਆ ਦੋ ਨਿਊਟਰਲ ਦੇ ਦੋ
ਹਾਂਜੀ, ਦੇ ਨਾਲ ਕਿਸੇ ਦਾ ਤੇ ਕੁਝ ਨਹੀਂ ਜਾਣਾ ਬਸ ਆਪਣੇ ਸਰੀਰ, ਇਸ ਚੀਜ਼ ਦਾ ਲੋਕਾਂ ਨੂੰ ਧਿਆਨ ਨਾਲ ਰੱਖਣਾ। ਅਸੀਂ ਖਾਣ ਪੀਣ ਦਾ ਬਾਹਰ ਦਾ
ਹਾਂ ਉਹ ਹੀ ਜਾਂਦਾ ਮੈਡਮ ਜੇ ਮੈਂ ਖਾਵਾਂਗਾ। ਤੇ ਨੁਕਸਾਨ ਤਾਂ ਮੇਰਾ ਹੀ ਐ, ਉਹਦੇ ਚ ਤੁਹਾਡਾ ਹਨਾ, ਹਾਂ ਤੇ ਜੇ ਆਪਾਂ ਆਪਣੇ ਸਰੀਰ ਵਾਸਤੇ ਵੀ ਆਪਣਾ ਧਿਆਨ ਨਹੀਂ ਸਕਦੇ ਤੇ ਫਿਰ ਆਪਾਂ ਕਿਸੇ ਦੀ ਕੀ ਕਰ ਸਕਦੇ ਆਂ।
ਹਾਂਜੀ, ਹਾਂਜੀ, ਬਿਲਕੁਲ ਤੁਸੀਂ ਬਿਲਕੁਲ ਸਹੀ ਕਿਹਾ ਵਾ ਜਿੱਦਾਂ। ਆਪਣੇ ਸਰੀਰ ਦਾ ਧਿਆਨ ਆਪ ਹੀ ਰੱਖਣਾ ਵਾ ਇਸ ਕਰਕੇ ਸਾਨੂੰ ਬਾਹਰ ਦਾ ਖਾਣਾ ਤੇ ਬਿਲਕੁਲ ਬੰਦ ਕਰਨਾ ਚਾਹੀਦਾ ਚਲੋ ਇਹ ਕਿਉਂਕਿ ਤੇ ਆਦਤ ਬਣਾ ਲੈਂਦੇ, ਆ ਕਿ ਸ਼ਾਮ ਨੂੰ ਰੋਜ਼ ਅਸੀਂ ਮੋਮਸ ਖਾ
ਹਾਂ,
ਇਸ ਚੀਜ਼ ਦੀ ਆਦਤ ਨਹੀਂ ਬਣਾਣੀ ਚਾਹੀਦੀ ਚਲੋ ਹੋਇਆ ਕਦੀ ਕੋਈ ਕਿਸੇ ਦਾ ਤੇ ਚਲੋ ਕਦੀ ਮਹੀਨੇ ਦੋ ਮਹੀਨੇ ਚ ਇੱਕ ਅੱਧੀ ਖਾ ਲਿਆ, ਇਸ ਨੂੰ ਰੋਜ਼ ਰੋਜ਼ ਦੀ ਆਦਤ ਨਹੀਂ ਬਣਾਣਾ ਚਾਹੀਦਾ।
ਹੋ ਗਿਆ ਬ ਆਦਤ ਕਿਸੇ ਵੀ ਚੀਜ਼ ਦੀ ਹੋ ਮੈਡਮ ਵੈਸੇ ਮਾੜੀ ਹੁੰਦੀ ਹੈ।
ਹਾਂਜੀ, ਲੋਕੀ ਨਾ ਇਸ ਚੀਜ਼ ਦੀ ਬਸ ਆਦਤ ਪਾ ਕਦੇ ਆਪਣੇ ਸਰੀਰ ਨੂੰ ਵੀ ਨਹੀਂ ਅਸੀਂ ਖਾਣਾ ਹੀ ਖਾਣਾ,
ਹਾਂ ਉਹਨਾਂ ਨੂੰ ਤਾਂ ਮੈਡਮ ਜ਼ਿਆਦਾ ਨੁਕਸਾਨ ਹੁੰਦਾ ਹੀ ਹੁੰਦਾ ਹੈ। ਉਹੀ ਹੈ ਨਾ, ਵੀ ਜੇ ਆਪਾਂ ਮਹੀਨੇ ਚ ਇੱਕ ਦੋ ਵਾਰੀ ਖਾ ਲਿਆ ਕੋਈ ਚੱਕਰ ਨੀ ਗਾ। ਬਈ ਬੋਡੀ ਵੀ ਉਹਨੂੰ ਸੈਟ ਕਰ ਦਿੰਦੀ ਹੈ ਨਾ,
ਹੈਲੋ,
ਹਾਂਜੀ-ਹਾਂਜੀ, ਮੈਂ ਸੁਣਦੀ ਪਈ ਹਾਂ।
ਹਾਂਜੀ ਆਵਾ ਹਾਂਜੀ, ਉਹੀ ਹੈ ਨਾ ਜੇ ਮਹੀਨੇ ਚ ਕਦੇ ਕਦੇ ਖਾ ਲਈਦਾ, ਕੋਈ-ਕੋਈ ਹੋਣ ਦੇ ਨਾਲ ਨਾ ਇੰਨਾ ਫਰਕ ਨੀ ਪੈਂਦਾ। ਜਿਵੇਂ ਤੁਸੀਂ ਕਹਿ ਰਹੇ ਹੋ, ਵੀ ਜਿਹੜਾ ਬੰਦਾ ਰੋਜ ਖਾਣ ਲੱਗ ਜਾਏ ਨਹੀਂ ਵੀ ਆਪਾਂ ਅੱਜ ਸ਼ਾਮ ਨੂੰ ਮੋਮੋਸ ਖਾ ਕੇ ਆਣੇ ਨੇ। ਵੀ ਹਰ ਰੋਜ਼ ਟਾਈਮ ਤੇ ਜਾ ਕੇ ਮੋਮੋਸ ਖਾਣ ਲਾਏ, ਜਾ ਉਹਨਾ ਨੂੰ ਤਾਂ ਫਿਰ ਮੈਮ ਨੁਕਸਾਨ ਜ਼ਿਆਦਾ ਹੋਣਾ ਈ ਹੋਣਾ।
ਹਾਂਜੀ, ਉਹਨਾਂ ਦਾ ਤਾਂ ਬਹੁਤ ਸਰੀਰ ਦਾ ਫਿਰ ਨੁਕਸਾਨ ਤੁਹਾਨੂੰ ਪਤਾ ਹੋ ਜਾਂਦਾ ਵਾ। ਤੇ ਬਾਕੀ ਇਹ ਬਾਕੀ ਚਲੋ ਘਰ ਦੇ ਵਿੱਚ ਚੀਜ ਆ ਬਣਾ ਕੇ ਖਾਓ ਸਾਫ਼ ਸੁਥਰੀ ਉਹਨੂੰ ਧੋ ਕੇ ਚਲੋ ਮਹੀਨੇ 'ਚ ਇੱਕ ਅੱਧੀ ਵਾਰ ਘਰ ਬਣਾ ਕੇ ਖਾ ਸਕਦੇ ਆ।
ਹੂੰ
ਜਿਹੜਾ ਬਾਹਰ ਦੀਆਂ ਮਤਲਬ ਰੇਹੜੀਆਂ ਤੋਂ ਆਪਾਂ ਖਾਂਦੇ ਹਾਂ ਉਹ ਤਾਂ ਬਿਲਕੁਲ ਹੀ ਬੰਦ ਕਰ ਦੇਣਾ ਚਾਹੀਦਾ ਲੋਕਾਂ ਨੂੰ
ਹਾਂਜੀ ਮੈਨੂੰ ਘਰ ਹੀ ਦੇਣਾ ਚਾਹੀਦਾ ਜੀ ਘਰੇ ਜਿਹੜੀ ਚੀਜ਼ ਬਣਾ ਕੇ ਖਾਵਾਂਗੇ ਉਹ ਸਾਫ਼ ਸੁਥਰੇ ਤੇਲ ਦੇ ਵਿੱਚ ਬਣੇਗੀ। ਸਾਫ਼ ਸੁਥਰੇ ਹੱਥਾਂ ਨਾਲ ਬਣੇਗੀ ਸਾਫ਼ ਸੁਥਰੇ ਪਾਣੀ ਨਾਲ ਧੋ ਕੇ ਬਣੇਗੀ ਹਨਾ।
ਘਰ ਦੇ ਵਿੱਚ ਬਸ ਇਹ ਹੈ ਕਿ ਦੋ ਲੱਸੀ ਬਣਾ ਕੇ ਪੀ ਲਓ ਜਿਆਦਾ ਤੁਹਾਨੂੰ ਹੈਗਾ। ਦਹੀਂ ਖਾ ਲਓ ਲੱਸੀ ਪੀ ਲਓ। ਬਹੁਤ ਕੁਛ ਹੈਗਾ ਖਾਣ ਨੂੰ ਜਿਸ ਤਰ੍ਹਾਂ ਫਲ ਫਰੂਟ ਹੋ ਗਏ ਕੱਚੀਆਂ ਸਬਜ਼ੀਆਂ ਕਈ ਆਪਾਂ ਖ ਖਾ ਸਕਦੇ ਹਾਂ ਸਲਾਦ ਬਣਾ ਕੇ ਏਦਾਂ ਦੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ।
ਪਰ ਜੀ ਹੁਣ ਬਸ ਉਹ ਕਹਿੰਦੇ ਆ ਨਾ ਟਰੈਂਡ ਹੀ ਬਣਿਆ ਹੈ ਲੋਕਾਂ ਨਾਲ ਸ਼ਾਮ ਨੂੰ ਰੇਹੜੀ ਤੇ ਚੱਲਦੇ ਆ ਤੇ ਰੇੜੀ ਤੇ ਕੁਝ ਖਾ ਕੇ ਆਵਾਂਗੇ ਹਨਾ।
ਹਾਂਜੀ ਥੋੜਾ ਉੱਚੀ ਬੋਲੋ ਆਵਾਜ਼ ਬਹੁਤ ਘੱਟ ਆ ਰਹੀ ਤੁਹਾਡੀ
ਹਾਂਜੀ ਮੈਡਮ ਉਹ ਨਾ ਅੱਜ ਕੱਲ੍ਹ ਮੈਂ ਕਿਹਾ ਟਰੈਂਡ ਹੀ ਬਣਿਆ ਆ ਲੋਕਾਂ ਦਾ ਬਈ ਰੇਹੜੀ ਤੇ ਚੱਲਾਂਗੇ ਸ਼ਾਮ ਨੂੰ ਤੇ ਰੇੜੀ ਤੇ ਕੁਛ ਮੋਮੋਸ ਵਗੈਰਾ ਇਹੋ ਕੁਝ ਖਾ ਕੇ ਆਵਾਂਗੇ ਹਨਾ।
ਹਾਂਜੀ ਬਾਅਦ ਵਿੱਚ ਫੇਰ ਤੁਹਾਨੂੰ ਪਤਾ ਸ਼ੂਗਰ ਮੋਟਾਪਾ ਵੱਧ ਜਾਂਦਾ ਵਾ ਤੇ ਫਿਰ- ਫਿਰ ਤਰਸ ਵਧੇ ਲੋਕ ਦਰਦ ਦੇ ਨਾਲ
ਹਾਂਜੀ ਮੈਨੂੰ ਉਹ ਤਾਂ ਹੈ ਜੀ ਨੁਕਸਾਨ ਤਾਂ ਹੈ ਹੀ ਮਤਲਬ ਸਾਫ਼ ਸੁਥਰਾ ਖਾਣਾ -ਖਾਣਾ ਚਾਹੀਦਾ। ਤੇ ਫਾਇਦੇ ਹੁੰਦੇ ਹੀ ਨੇ। ਬਾਕੀ ਤਾਂ ਜੀ ਸਭ ਬਸ ਇਹੀ ਹੈ ਵੀ ਜੀਵ ਦੇ ਜੀਵ ਦੇ ਸਵਾਦ -ਸਵਾਦ ਦੇ ਚੱਕਰ ਨਾ ਚੱਕਰ 'ਚ ਬੰਦਾ ਆਪਣੀ ਲ ਲਾਈਫ ਖਰਾਬ ਕਰ ਲੈਂਦੇ। ਅਤੇ ਬਾਅਦ 'ਚ ਜਿਵੇਂ ਡਾਕਟਰ ਜਦੋਂ ਕਹਿ ਦਿੰਦੇ ਜੀ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੋ ਗਿਆ ਤੁਹਾਨੂੰ ਲੋ ਬੀ ਪੀ ਹੋ ਗਿਆ। ਤੇ ਤੁਹਾਨੂੰ ਹਾਰਟ ਦੀ ਡਿਜ਼ੀਜ਼ ਹੋ ਗਈਆਂ ਬਸ ਹਾਂ ਫਿਰ -ਫਿਰ ਉਸ ਤੋਂ ਬਾਅਦ ਡਾਕਟਰ ਜੀ ਜਿਹੜਾ ਆਪਾਂ ਘਰੇ ਨੋਰਮਲ ਖਾਣਾ ਖਾਂਦੇ ਹਾਂ ਉਹ ਵੀ ਬੰਦ ਕਰਵਾ ਦਿੰਦੇ ਨੇ ਹਨਾ।
ਤਲੀਆਂ ਚੀਜ਼ਾਂ ਖਾਣ ਨਾਲ ਬੀ ਪੀ ਵਧ ਜਾਂਦਾ ਵਾ ਪੇਟ ਦੇ ਵਿੱਚ ਕਈ ਪ੍ਰੋਬਲਮ ਪੇਟ ਦੇ ਵਿੱਚ ਹੋ ਜਾਂਦੀ ਹਾਂ ਸਾਡੀ ਪਾ ਚਮਕੀ ਦਾ ਸਹੀ ਤਰੀਕੇ ਨਾਲ ਨਹੀਂ ਕੰਮ ਕਰਦੀ ਮੈਦਾ ਖਾ ਕੇ
ਹਾਂ ਉਹ ਸਹੀ ਗੱਲ ਹੈ ਜੀ ਮੈਦਾ- ਮੈਦਾ ਮੈਦੇ ਨੂੰ ਪਹੁੰਚਾਉਣ ਵਾਸਤੇ ਬਹੁਤ ਟਾਈਮ ਲੱਗਦਾ ਜੀ ਸਰੀਰ ਨੂੰ ਮਗਰ ਮੈ ਮੈਦੇ ਨੂੰ ਪਹੁੰਚਾਉਣ ਵਾਸਤੇ ਸਰੀਰ ਨੂੰ ਬਹੁਤ ਟਾਈਮ ਚਾਹੀਦਾ।
ਹਾਂਜੀ ਮੈਦੇ ਨੂੰ ਪਹੁੰਚਾਉਣ ਵਾਸਤੇ ਤਾਂ ਬਹੁਤ ਜ਼ਿਆਦਾ ਟਾਈਮ ਲੱਗਦਾ ਸਰੀਰ ਨੂੰ ਹਾਂਜੀ ਥੋੜਾ ਘਰ ਦਾ ਹੀ ਖਾਣਾ -ਖਾਣਾ। ਚਾਹੀਦਾ ਵਾ ਦਾਲਾਂ ਬਣਾ ਕੇ ਖਾਓ ਸਬਜ਼ੀਆਂ ਬਣਾ ਕੇ ਖਣੀਆਂ ਚਾਹੀਦੀਆਂ।
ਹੋਰ ਘਰੇ ਠੀਕ ਨੇ ਜੀ ਮੈਡਮ ਸਾਰੇ ਆਪਣੇ ਘਰੇ ਠੀਕ ਨੇ ਜੀ ਸਾਰੇ ਆਪਣੇ ਮੰਗਾ
ਹਾਂਜੀ -ਹਾਂਜੀ ਚਲੋ ਹਾਂਜੀ ਠੀਕ ਹੈ ਹੋਰ ਚਲੋ ਬਹੁਤ ਵਧੀਆ ਲੱਗਾ ਤੁਹਾਡਾ ਮੈਂ ਗੱਲ ਕਰਕੇ
ਹਾਂਜੀ -ਹਾਂਜੀ ਚਲੋ ਠੀਕ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਓਕੇ- ਓਕੇ